ਸ਼ਸ਼੍ਰੀ ਅਕਾਲ ਜੀ।
ਹੋਰ ਕਿਦਾਂ?
ਬਸ ਵਧੀਆ। ਤੁਸੀਂ ਦੱਸੋ?
ਬਸ ਯਾਰ ਬਾਹਰ ਮੌਸਮ ਕਿੱਦਾਂ ਦਾ ਹੋ ਰਿਹਾ
ਮੌਸਮ ਅੱਜ ਤੇ ਬਹੁਤ ਧੁੱਪ ਸੇ ਸਵੇਰੇ ਠੀਕ ਸੀ ਬਟ ਦੁਪਹਿਰ ਤੱਕ ਬਹੁਤ ਤੇਜ਼ ਧੁੱਪ ਹੋ ਗਈ ਸੀ
ਇਧਰ ਵੀ ਧੁੱਪ ਹੀ ਅੰਜ
ਅੱਛਾ ਜੀ, ਬਹੁਤ ਤੇਜ਼ ਧੁੱਪ ਹੈ ਬਾਰ ਤੱਕ ਖਲੋਤਾ ਹੀ ਨਹੀਂ ਜਾਂਦਾ ਬਸ, ਸਿੱਹੀ ਫੇਸ ਦੇ ਉੱਤੇ ਬਹਿਣਦੀ ਧੁੱਪ। ਅਜੇ ਤੱਕ ਧੁੱਪ ਨਹੀਂ ਗਈ ਵੀ, ਹਜੇ ਤੱਕ ਧੁੱਪ ਹੈਗੀ ਏ।
ਤੇ ਸਾਡੇ ਇਧਰੋਂ ਚਲੀ ਗਈ ਔ।
ਨਹੀਂ ਸਾਡੇ ਨਾ ਪੂਰੇ ਅੰਦਰ ਤੱਕ ਜਾਂਦੀ ਹੈਗੀ ਹੈ। ਪਹਿਲਾਂ ਸਾਡਾ ਘਰ ਪੁਰਾਣਾ ਸੀ ਤਾਂ ਵੀ ਅੰਦਰ ਤੱਕ ਰੂਮ ਤੱਕ ਅੰਦਰ ਰੂਮ ਤੱਕ ਜਾਂਦੀ ਸੀ ਹੁਣ ਨਵਾਂ ਘਰ ਬਣਾਇਆ ਓ ਵੀ ਅੰਦਰ ਤਕ ਈ ਜਾਂਦੀ ਐ।
ਕਿਸਮਤ ਦੀ ਤੇ ਓ ਐ ਨਾ ਬੱਦਲ ਹੋ ਗਿਆ ਮੈਨੂੰ ਲੱਗਦਾ ਰਾਤੀ ਮੀਂ ਪਏਗਾ।
ਅੱਛਾ ਜੀ ਮੌਸਮ ਵਧੀਆ ਹੋ ਗਿਆ।
ਹਾਂਜੀ।
ਹੂੰ ਵਧੀਆ ਹੋਰ ਕੀ ਬਣਾਇਆ ਸੀ? ਅੱਜ ਕੀ ਖਾਜਾ?
ਕੇ ਅਸੀ ਦੁਪੈਰੇ ਬਣਾਏ ਸੀ ਆਲੂ-ਚਾਵਲ ਨਾਲ ਫੁਲਕੇ।
ਅੱਛਾ ਜੀ ਨਈ ਸਾਡੇ ਘਰੇ ਆਲੂ ਨੀ ਖਾਂਦੇ। ਸਿਰਫ ਬੱਚੇ ਖਾਂਦੇ ਨੇ। ਉਹ ਵੀ ਗੋਲ-ਗੋਲ ਕੱਟ ਕੇ ਨਾ ਸਿਰਫ ਨਮਕ ਤੇ ਕਾਲੀ ਮਿਰਚ ਪਾ ਕੇ
ਹਾਂਜੀ
ਉਹ ਬੱਚੇ ਖਾਂਦੇ ਸੁੱਕੇ ਤੇ ਵੈਸੇ ਆਲੂ ਨਹੀਂ ਖਾਂਦੇ ਸਾਡੇ ਘਰੇ ਵੈਸੇ ਸੁਵਾਦ ਲੱਗਦਾ ਪੁੜੀਆਂ ਨਾਲ ਪੁੜੀਆਂ ਨਾਲ ਆਲੂ ਸਆਦ ਲੱਗਦੇ ਆ। ਬਟ ਖਾਂਦੇ ਨੀ ਹੈਗੇ।
ਨਹੀਂ ਤੁਹਾਡੇ ਘਰੇ ਤੇ ਸੋਹਰੇ ਪਰਿਵਾਰ ਪਹਿਲਾਂ ਕੋਈ ਨੀ ਸਿ ਖਾਂਦਾ ਹੁਣ ਮੈਂ ਸੁੱਕੇ ਵਗੈਰਾ ਬਣਾਉਣ ਲੱਗ ਗਈ ਤੇ ਸਾਰੇ ਖਾਣ ਲੱਗ ਗਏ ਨੇ।
ਨਹੀਂ ਪਹਿਲਾਂ ਨਹੀਂ ਖਾਂਦੇ ਸੀ ਪਹਿਲਾਂ ਸਾਡੇ ਆਲੂ ਪਏ ਰਹਿੰਦੇ ਸੀ ਉਗ ਜਾਂਦੇ ਸੀ ਆਲੂ। ਪਏ ਹੋਏ ਨਾ ਉੱਗ ਜਾਣੇ ਲਿਆਣੇ ਕਿੱਲੋ ਵੀ ਨੀ ਮੁੱਕਣੇ ਕਿੱਲੋ ਵੀ ਨੀ ਮੁੱਕਦੇ ਸੀ ਹੁਣ ਜਿੰਨੇ ਮਰਜ਼ ਜੀ ਆਲੂ ਆ ਜਾਣ ਹੁਣ ਬੱਚਿਆਂ ਨੂੰ ਕਦੀ ਫਰੈਂਚ ਫਰਾਈਜ਼ ਬਣਾ ਤੇ ਕਦੀ ਉਬਾਲ ਕੇ ਸੂਜੀ ਪਾਤਾ ਕਦੀ ਕੁਛ ਬਣਾ ਦਿੱਤਾ ਕਦੇ ਰੋਲ ਬਣਾ ਤੇ ਕਦੇ ਕੁਛ ਬਣਾ ਤਾਂ ਹੁਣ ਲੱਗਦਾ ਬਹੁਤ ਜ਼ਿਆਦਾ ਆਗਲੂ ਹੈ।
ਹਾਂਜੀ,
ਪਹਿਲਾਂ ਖਾਂਦੇ ਨਹੀਂ ਸੀ ਹੁਣ ਬਹੁਤ ਜ਼ਿਆਦਾ ਲੱਗਦੇ ਆ।
ਨਹੀਂ ਸਾਡੇ ਤਾਂ ਸਾਰੇ ਆਲੂ ਖੁਸ਼ ਹੋ ਕੇ ਖਾ ਲਦੇ ਬਸ ਮੰਮੀ ਨੀ ਖਾਂਦੀ ਏ ਕਿਉਂਕਿ ਮੰਮੀ ਨੂੰ ਸ਼ੂਗਰ ਵਗੈਰਾ ਏ ਬਾਕੀ ਅਸੀਂ ਆਪਣੇ ਆਸਤੇ ਆਲੂ ਕਦੀ ਸੁੱਕੇ ਬਣਾ ਲਏ ਕਦੀ ਤਰੀ ਵਾਲੇ ਬਣਾ ਲਏ ਕਦੀ ਟਮਾਟਰ ਪਾ ਕੇ ਬਣਾ ਲਏ।
ਨਹੀਂ ਹੈ ਖਾਂਦੇ ਨੀ ਬੱਚੇ ਹੀ ਖਾਂਦੇ ਖੁਸ਼ ਹੋ ਕੇ ਤੇ। ਬਾਕੀ ਹੁਣ ਬੱਚਿਆਂ ਨੂੰ ਦੇਖ ਇਹਨਾਂ ਨੂੰ ਵੀ ਆਦਾ ਕਿ ਹਾਂ ਟੇਸਟ ਥੋੜ੍ਹਾ ਜਿਹਾ ਦੇਖੀਏ ਸਹੀ ਇਹਨਾਂ ਦਾ।
ਸਾਡੇ ਘਰ ਸਾਰੇ ਖਾ ਲੇਦੇ ਐ।
ਜ ਸਕੂਲ ਲੈ ਕੇ ਜਾਂਦੇ ਨੇ ਸਵੇਰੇ ਬੱਚੇ ਸਵੇਰੇ ਟਿਫਨ ਚ ਅਸੀ ਬੱਚਿਆ ਨੁੰ ਕਦੀ ਆਲੂ ਬਣਾ ਕੇ ਦਈਦੇ ਆ ਕਦੀ ਪਨੀਰ ਦੇ ਦੀਦਾ ਕਦੀ ਉਹ ਸੋਇਆਬੀਨ ਦੇ ਦੀ
ਸੋਇਬੀਨ ਕਿਵੇਂ ਬਣਾਦੇ ਹੋ ਸੋਆਬੀਨ ਬੱਚੇ ਦੇ ਸਕੂਲ ਲਈ ਕਿਵੇਂ ਬਣਾਦੇ ਔ? ਔ,
ਸੋਇਬੀਨ ਦੇ ਇੱਕ ਪੈਕਿਟ ਆਦੇ ਦਸ ਰੁਪਏ ਚ। ਛੋਟੀ ਬ੍ਰਿ ਬ੍ਰਿਕ ਵਾਲੀ, ਚੂੂਰਾ ਨਹੀਂ ਲੈਣੀ ਛੋਟੀ-ਛੋਟੀ ਸੋਇਆਬੀਨ ਉਹਨੂੰ ਉਬਾਲ ਲੈਣਾ,
ਹਾਂਜੀ,
ਪਿਆਜ਼ ਨੂੰ ਜਿਵੇਂ ਅਸੀਂ ਪਨੀਰ ਦਾ ਮਸਾਲਾ ਨਹੀਂ ਬਣਾਦੇ ਅਸੀਂ ਉਹ ਸੋਇਆਬੀਨ ਵਿੱਚ ਮਲਾਈ ਪਾ ਦੇਣੇ ਹਾਂ। ਪਹਿਲਾਂ ਪਿਆਜ਼ ਨੂੰ ਭੁੰਨ ਲੈਣਾ ਫੇਰ ਟਮਾਟਰ ਨੂੰ ਕ ਕਰ ਲੈਣਾ। ਫੇਰ ਮਲਾਈ ਪਾ ਦੇਣੀ ਆ। ਫੇਰ ਉਹਨੂੰ ਜਿਹੜ ਸੋਇਆਬੀਨ ਉਬਾਲੀ ਪੀ ਔ, ਪਾਦਨੀ
ਲ ਕਿਉਂ ਪਾ ਦੇਦੀ ਆ।
ਫੇਰ ਉਹ ਕਰ ਅਸੀਂ ਦੇ ਦੇ ਹਾਂਜੀ ਬੱਚੇ ਘਰ ਆ ਕੇ ਵੀ ਉਹੀਓ ਮੰਗਦੇ ਆ।
ਅ ਮਨਾਈ ਨੀ ਮੈਨੂੰ ਕਈ ਲੋਕਾਂ ਨੇ ਕਿਉਂਕ ਬੱਚੇ ਨੂੰ ਸੋਇਬੀਨ ਬਣਾ ਕੇ ਦਿਆ ਕਰ ਮੈਂ ਮੈਂ ਸੋਇਬੀਨ ਤਰੀ ਵਾਲੀ ਕਿੱਦਾਂ ਬਣਾ ਕੇ ਦਾ
ਤਰੀ ਵਾਲਲੀ
ਇੰਨੇ ਨਾ ਕਈ ਲੋਕੀ ਸੈਵਨ ਲ ਕੇ ਦਿਆ ਕਰੋ ਬੱਚਿਆਂ ਨੂੰ ਸਕੂਲ ਹੀ ਮੈਂ ਕਿਹਾ ਸਕੂਲ ਸੈਵਨ ਕਿ ਵੀ ਜਾਂਦੀ ਤੇਰੀ ਵਾਲੀ ਉਹ ਸੁਤੀ ਬਣਦੀ
ਸੁੱਕੀ ਬਣਦੀ ਉਹ ਤੇ ਸੁੱਕੀ ਵੀ ਇੱਕ ਦੋ ਤਰ੍ਹਾਂ ਨਾ ਬਣਦੀ ਇੱਕ ਚੂਰਾ ਆਉਂਦਾ ਇੱਕ ਪੈਕੇਟ ਚ ਇੱਕ ਥੋੜੀ ਛੋਟੀ ਜਾਂਦੀ ਛੋਟੀ ਵਾਲੈਲੀ ਨੂੰ ਇੱਕ ਚੂਰੇ ਨੂੰ ਪਹਿਲਾਂ ਉਹਨੂੰ ਉਬਾਲ ਕੇ ਉਹਨੂੰ ਉਹਦੇ ਮਸਾਲੇ ਚ ਹੀ ਕਰ ਲੈਣਾ ਚੂਰ ਜਿਹੜਾ ਸੋਇਬੀਨ ਦਾ ਚੂਰਾ ਹੁੰਦਾ ਨਾ ਉਹਨੂੰ ਮਸਾਲੇ ਚ ਫਰਾਈ ਕਰ ਲੈਣਾ ਫਰਾਈ ਫਰਾਈ ਕਰਕੇ ਵਿੱਚ ਕਰੀਮ ਪਾਉਣੀ ਪੈਂਦੀ ਹੈ ਅਮੋਲ ਦੀ ਕਰੀਮ ਆਉਂਦੀ ਹੈ ਉਹ ਪਾ ਦੋ ਜੇ ਮਲਾਈ ਨਹੀਂ ਪਾਣੀ ਅਮੁਨ ਦੀ ਕਰੀਮ ਪਾ ਦੋ ਜਾਂ ਕਰ ਮਲਾਈ ਨੂੰ ਚੰਗੀ ਤਰ੍ਹਾਂ ਨਾ ਫੈਂਟੀ ਜਾਓ ਫੈਂਟੀ ਜਾਓ ਫੈਂਟੀ ਜਾਓ ਚੰਗੀ ਤਰ੍ਹਾਂ ਉਹਨੂੰ ਉਹਦੀ ਕਰੀਮ ਬਣ ਜਾਂਦੀ ਹੈ ਮਲਾਈ ਨੂੰ ਚੰਗੀ ਤਰ੍ਹਾਂ ਤੇ ਉਹ ਪਾ ਦੋ ਉਹ ਪਾ ਕੇ ਫਿਰ ਜੋ ਅਸੀਂ ਉਬਾਲੀ ਦੀ ਹੈ ਛੋਟੀ ਸੋਇਆਬੀਨ ਉਹ ਪਾ ਦੋ ਬੱਚੇ ਘਰ ਆ ਵੀ ਮੰਗਦੇ ਮੰਮਾ ਉਹ ਹੈਗੀ ਜਿਹੜੀ ਸਵੇਰੇ ਸਬਜ਼ੀ ਭੇਜੀ ਸੀ ਮੈਂ ਕਿਹਾ ਨਹੀਂ ਮੰ ਨਹੀਂ ਬੇਟਾ
ਮਾਨੂੰ ਆਪਣੀ ਸਛੋਟੀ ਵੱਡੀ ਕੁੜੀ ਨੂੰ ਦੇਖਣ ਹੁੰਦੀ ਹੈ ਕਿ ਕੀ ਕਰਦੀ ਹੈ ਮੂੰਹ ਚੜਾਂਦੀ ਦ ਚੜਾਉਂਦੀ ਹੈ
ਨਹੀਂ ਸਵਾਦ ਨਾ ਖਾਂਦੇ ਮੇਰੀ ਨਾ ਛੋਟੀ ਕੁੜੀ ਪਿਆਜ਼ ਨਹੀਂ ਖਾਂਦੀ ਉਹਦੇ ਵਾਸਤੇ ਫਿਰ ਮੈਨੂੰ ਬਹੁਤ ਬਰੀਕ ਬਰੀਕ ਕੱਦੂਕਸ ਚੋਪਰ ਦੇ ਵੀ ਚੰਗੀ ਤਰ੍ਹਾਂ ਉਹਨੂੰ ਬਹੁਤ ਬਰੀਕ ਉਹਨੂੰ ਪੇਸਟ ਬਣਾਉਣਾ ਪੈਂਦਾ ਹੈ ਉਹਦੇ ਮੂੰਹ ਚ ਪਿਆਜ ਆ ਜਾਵੇ ਨਾ ਉਹ ਨਾਲ ਹੀ ਥੂ ਥੂ ਕਰਨਾ ਸ਼ੁਰੂ ਕਰ ਦਿੰਦੀ ਇਸ ਲਈ ਮੈਂ ਉਹਦੇ ਵਾਸਤੇ ਵੱਖਰਾ ਹੀ ਜਿਵੇਂ ਤਾਂ ਉਹਨੂੰ ਬਣਾ ਕੇ ਦੇਣਾ ਉਵੇਂ ਦੂਸਰੀ ਨੂੰ ਵੀ ਬਣਾ ਕੇ ਦੇ ਦਿੰਦੀ ਹਾਂ ਫਿਰ ਫੇਰ ਦੋਨੋ ਖੁਸ਼ ਹੋ ਕੇ ਖਾ ਕੇ ਆਉਂਦੀਆਂ ਪਨੀਰ ਬਹੁਤ ਖੁਸ਼ ਹੋ ਕੇ ਖਾਂਦੀ ਹੈ
ਸਕੂਲ ਸਭ ਕੁਛ ਖਾ ਲਗੀ ਜੋ ਬਚੇ ਉਹ ਘਰ ਆ ਕੇ ਨਾਕ ਨੂੰਹ ਚੜਾਉਂਦੀ ਹੈ
ਘਰ ਅੱਜ ਅਸੀਂ ਬਣਾਏ ਸੀ ਰਾਜਮਾਂ ਚਾਵਲ ਰਾਜਮਾ ਤਾਂ ਬਹੁਤ ਟੇਸਟੀ ਬਣੇ ਸੀ ਕੱਲ ਵਾਲਾ ਮਸਾਲਾ ਪਿਆ ਦ ਸੀ ਕਿ ਉਹਨੂੰ ਹੀ ਮੈਂ ਦੁਬਾਰਾ ਫਰਾਈ ਕਰ ਲਿਆ ਉਹਨੂੰ ਫਰਾਈ ਕੀਤਾ ਚੰਗੀ ਤਰ੍ਹਾਂ ਉਹਨੂੰ ਪੂਰਾ ਅੱਧਾ ਘੰਟਾ ਲਾ ਕੇ ਫਰਾਈ ਕੀਤਾ ਮਸਾਲੇ ਨੂੰ ਫੇਿਰ ਲੂਣ ਮਿਰਚ ਪਿਆ ਜੋ ਲੂਣ ਮਿਰਚ ਹਲਦੀ ਵਗੈਰਾ ਸਭ ਕੁਝ ਅਮਚੂਰ ਲਾਸਟ ਚ ਅਮਚੂਰ ਪਾਇਆ ਬਣਨ ਤੋਂ ਬਾਅਦ ਹੁਣ ਚੂਰ ਪਾ ਦੇ ਉਹ ਬੱਚ ਚੈਨਲ ਬਹੁਤ ਬੜੇ ਸਵਾਦ ਨਾਲ ਖਾਦੇ ਆ
ਪੈਂਚਰ ਪਾਉਂਦੇ ਹੋ ਸੀਿਮਲੀ ਪਾਉਦੇ ਹ
ਮੈਂ ਨੀ ਪਾਉਦੀ ਮੈਂ ਮੈਂ ਕਿਹਾ ਬਣਾ ਕੇ ਦੇਖਾਂ ਅਮਚੂਰ ਵਾਲੇ ਕਿਹੋ ਜਿਹੇ ਬਣਦੇ ਬਹੁਤ ਸਵਾਦ ਬਣੇ ਸੀਮਚ ਮੇਰੀ ਛੋਟੀ ਕੁੜੀ ਨੀ ਖਾਂਦੀ ਹੈ ਅਹ ਰਾਜਮਾਂ ਉਹ ਪਹਿਲਾਂ ਸਵਾਦ ਲੱਗਦਾ ਸੀ ਹੁਣ ਅੱਜ ਉਹਨੇ ਖਾਧੀ ਹੈ ਕੜੀ ਕੜੀ ਸਵਾਦ ਲੱਗੀ ਹੈ ਉਹਨੂੰ ਮੈਂ ਬਾਜ਼ਾਰੋਂ ਕੜੀ ਲਿਆ ਲਿਆਤੀ ਸੀ ਉਹਨੂੰ ਮੰਮਾ ਮੈਂ ਰਾਜਮਾਂ ਨੀ ਖਾਣੇ ਫੇਰ ਮੈਂ ਕਿਹਾ ਬਜ਼ਾਰੋਂ ਕੜੀ ਖਾਓ ਫੇਰ ਉਹਨੇ ਕੜੀ ਲਿਆਦੀ ਸੀ ਮੈਂ ਕੜੀ ਦੇ ਨਾਲ ਰੋਟੀ ਦੇ ਸੀਨ ਕੜੀ ਖੁਸ਼ ਹੋ ਕੇ ਖਾਂਦੀ ਪਕੌੜੇ ਨੀ ਖਾਂਦੀ ਉਹ
ਅੱਛਾ।
ਪਕੌੜੇ ਨੀ ਪਾਣੇ ਕਹਿੰਦੀ ਸਿਰਫ਼ ਕੜੀ ਕੜੀ ਦੇ ਦੋ।
ਹਾਂ ਛੋਟੇ ਬੱਚੇ ਦੀ ਬੜੀ ਨਖ਼ਰੇ ਹੁੰਦੇ ਆ, ਬੜੇ ਨਖ਼ਰੇ ਹੁੰਦੇ ਐ ਨੀ ਖਾਣਾ ਉਹ ਨੀ ਖਾਣਾ
ਹਾਂਜੀ ਹੈ ਨਹੀਂ ਖਾਂਦੇ ਬੱਚੇ ਕੁਛ ਵੀ
ਮੈਡਮ ਦੇ ਡਰ ਨਾਲ ਮੈਡਮ ਖਵਾ ਕੇ ਭੇਜ ਲੰਚ ਬੋਕਸ ਕਰ ਖਾਂਗੀ ਘਰੇ ਨੀ ਖਾਂਦੇ
ਨਹੀਂ ਉਹ ਸਕੂਲ ਫੇਰ ਹੁੰਦਾ ਨਾ ਮੈਡਮਾਂ ਨੂੰ ਵੀ ਹੁੰਦਾ ਕਿ ਪੇਰੈਂਟਸ ਦੇ ਫੋਨ ਨਾ ਆ ਜਾਣ ਕਿ ਤੁਸੀਂ ਸਾਡੇ ਬੱਚੇ ਦਾ ਲੰਚ ਫਿਨਿਸ਼ ਨੀ ਕਰਕੇ ਭੇਜਿਆ। ਤਾਂ ਕਰਕੇ ਫਿਨਿਸ਼ ਕਰਵਾ ਕੇ ਭੇਜਦੀਆਂ ਨੇ ਅੱਜ ਕੱਲ ਤੇ ਦੋ ਦੋ ਲੰਚ ਇੱਕ ਬ੍ਰੇਕਫਾਸਟ ਹੋ ਗਿਆ ਇੱਕ ਲੰਚ ਹੋ ਗਿਆ ਬ੍ਰੇਕਫਾਸਟ ਚ ਵੀ ਫਰੂਟ ਵਗੈਰਾ ਦੇਣਾ ਦੇਣਾ ਹੀ ਪੈਂਦਾ ਹਨ।
ਹਾਂਜੀ ਹਾਂਜੀ।
ਸਾਡੇ ਵਾਰੀ ਕੀ ਹੁੰਦਾ ਸੀ ਇੱਕ ਵਾਰੀ ਰੋਟੀ ਲੈ ਜਾਓ ਬਸ ਛੁੱਟੀ। ਹੁਣ ਤੇ ਦੋ ਦੋ ਨਹੀਂ ਅੱਜ ਕੱਲ ਦੇ ਬੱਚੇ ਨਾ ਕੁਛ ਖਾਂਦੇ ਵੀ ਨ ਨਾ ਹੈ ਤਾਂ ਕਰਕੇ ਫਿਰ ਸਕੂਲ ਨਾਲੇ ਟੀਚਰਸ ਨੂੰ ਵੀ ਪਤਾ ਲੱਗਦਾ ਹੁੰਦਾ ਬੱਚਾ ਕੀ ਖਾਂਦਾ ਕੌਣਸ ਫਰੂਟ ਖਾਂਦਾ ਕਿਹੜਾ ਫਰੂਟ ਨਾਲੇ ਟੀਚਰ ਦੱਸਦੀਆਂ ਰਹਿੰਦੀਆਂ ਨਾ ਐ ਵਾਲਾ ਫਰੂਟ ਹੈਗਾ। ਜਿਹੜਾ ਫਰੂਟ ਭੇਜੋ ਉਹ ਪਤਾ ਲੱਗ ਜਾਂਦਾ ਬੱਚਿਆਂ ਨੂੰ ਕਿ ਹਾਂ ਵਾਲਾ ਫਰੂਟ ਹੈਗਾ। ਪ੍ਰੈਕਟੀਕਲ ਦਿਖਾਉਂਦੀਆਂ ਰਹਿਣ ਇਹ ਵਾਲਾ ਫਰੂਟ ਵਾਲਾ ਫਰੂਟ ਨਹੀਂ ਤੇ ਬੱਚਿਆਂ ਨੂੰ ਕਈ ਬੱਚਿਆਂ ਨੂੰ ਯਾਦ ਵੀ ਨੀ ਹੁੰਦੇ ਫਰੂਟਸ ਨੇਮ ਤੇ
ਹਾਂਜੀ ਹਾਂਜੀ ਹਾਂ।
ਨਹੀਂ ਸਾਡੀ ਤੇ ਖਾ ਲੈਂਦੀ ਹੈ ਫਰੂਟ ਵਗੈਰਾ ਜ਼ਿਆਦਾਤਰ ਮੈਗੋ ਖਾਂਦੀ ਹੈ ਮੰਮਾ ਮੈਨੂੰ ਮੈਗੋ ਪਾ ਦੋ ਬਸ ਲੰਚ ਬੋਕਸ ਵਿੱਚ ਮੈਗੋ
ਨਊ ਸਕੂਲ ਸੀ ਨਾ ਮੇ ਮੇਰੀ ਕੁੜੀ ਦਾ ਸੀ ਸਕੂਲੇ ਐਨ ਐਪਲ ਦਾ ਸੀ ਸਪੀਚ ਸੀ ਉਹਦੀ ਤੇ ਉਹ ਯਾਦ ਹਨ ਕੀਤੀ ਹੈ ਜਿਵੇਂ ਉਹਨੂੰ ਯਾਦ ਹੋਈਏ ਉਹਹਨੇ ਐਪਲ ਖਾਣਾ ਸ਼ੁਰੂ ਕਰ ਦਿੱਤਾ ਸਪੀਚ ਓਨੇ ਸਪੀਚ ਚ ਓਨੇ ਪੜ੍ਹਿਆ ਨਾ ਕਿ ਕਿਵੇਂ ਕੀ ਹੁੰਦਾ ਐਪਲ ਖਾਣਾ ਲਈ ਚ ਐਪਲ ਖਾਣਾ ਕੀ ਹੁੰਦਾ ਹੈ ਹ ਅਸੀਂ ਡਾਕਟਰ ਕੋਲ ਨਹੀਂੀ ਜਾਣਦੇ ਤੇ ਉਹ ਫੇਿਰ ਉਹਹਨੇ ਐਪਲ ਖਾਣਾ ਸ਼ੁਰ ਸ਼ੁਰੂ ਕਰ ਦਿੱਤਾ ਸੀ
ਅੱਛਾ
ਠੀਕ ਠੀਕ ਅਦਰਵਾਈਜ਼ ਉਹ ਕੋਈ ਅਦਰਵਾਈਜ਼ ਉਹ ਕੋਈ ਫਰੂਟ ਨ ਖਾਂਦੀ ਸੀ ਕੋਈ ਫਰੂਟ ਨਹੀਂ ਖਾਣਾ ਉਹਨੇ ਉਹ ਜਿਵੇਂ ਜਿਵੇਂ ਸਪੀਚ ਉਹਨੂੰ ਲਰਨ ਹੁੰਦੀ ਗਈ ਉਵੇਂ ਉਵੇਂ ਨੂੰ ਸੂੰ ਸਮਝ ਆਉਂਦੀ ਗਈ ਉਵੇਂ ਉਵੇਂ ਉਹ ਖਾਣਾ ਸ਼ੁਰੂ ਕਰਦੀ ਗਈ
ਹ
ਹੁਣ ਮੇਰੀ ਗੁੜੀਆਂ ਦਾ ਸੀ ਇੰਟਰਨੈਸ਼ਨਲ ਪੇਰੈਂਟਸ ਡੇ ਦਾ ਸੀ ਉਹ ਫਿਫਟੀਨ ਮਈ ਨੂੰ ਸੀ ਉਹਦੀ ਸਪੀਚ ਸੀ ਸਕੂਲੇ ਤੇ ਉਹ ਉਹਨੂੰ ਐਵੇਂ ਰ ਰਟ ਗਈ ਸੀ ਕਿ ਕਹਿੰਦੀ ਮੰਮਾ ਮੈਂ ਮੈਡਮ ਨੇ ਇੰਨੀ ਵਧੀਆ ਤਰੀਕੇ ਨਾਲ ਸੁਣਾਈ ਹੈ ਸਾਰੇ ਬੱਚੇ ਨੇ ਸੁਣਾਈ ਸੀ ਵੱਖਰੀ ਵੱਖਰੀ ਸਪੀਚ ਦਿੱਤੀ ਸੀ ਹਰੇਕ ਬੱਚੇ ਬੱਚੇ ਨੂੰ ਕਿਸੇ ਨੂੰ ਇੰਟਰਨੈਸ਼ਨਲ ਦੇ ਕਦੇ ਕਿਸੇ ਨੂੰ ਪੇਰੈਂਟਸ ਦੀ ਕਿਸੇ ਨੂੰ ਗਲੋਬਲ ਪੇਰੈਂਟਸ ਦੀ ਵੱਖਰੀ ਵੱਖਰੀ ਸਪੀਚ ਦਿੰਦੇ ਸਕੂਲ ਵਾਲੇ ਬੱਚਿਆਂ ਨੂੰ ਕੁਛ ਨਹੀਂ ਰੱਖਦੇ ਉਹ ਸਪੀਚ ਸੀ ਵੱਖਰੀ ਵੱਖਰੀ ਤੇ ਉਹਨੂੰ ਬਹੁਤ ਅੱਛੇ ਤਰੀਕੇ ਨੇ ਯਾਦ ਹੋ ਗਸਿਸ
ਅੱਛਾ ਅੱਛਾ
ਤੇ ਸਰਟੀਫਿਕੇਟ ਵੀ ਲੈ ਕੇ ਆਈ ਸੀ
ਫੇਰ ਤੇ ਵਧੀਆ ਤੁਹਾਨੂੰ ਵਧਾਈਏ ਹੋਵੇ ਫੇਰ
ਨਹੀਂ ਇਹਨੂੰ ਮੈਂ ਮ ਆਪਣੀ ਬੇਟੀ ਨੂੰ ਕਹਿਣੀ ਹੈ ਨਾ ਹਰਗੁਨ ਇਹ ਚੀਜ਼ ਆਉਣੀ ਚਾਹੀਦੀ ਹੈ ਤੇ ਉਹ ਲਿਆਉਣਦੀ ਹੈਗੀ ਹੈ ਹੁਣ ਮੈਂ ਉਹਨੂੰ ਕਿਹਾ ਸੀ ਇਹਨਾਂ ਦੀ ਰੇਸ ਹੋਈ ਸੀ ਸਕੂਲੇ ਮੈਂ ਕਿਹਾ ਹਰਗੂਨ ਤੇਜ ਭੱਜਣਾ ਬੇਟਾ ਤੇਜ ਭੱਜਣਾ ਤੇ ਮੈ ਲੈ ਕੇ ਆਣਾ ਤੇ ਉਹਨੇ ਓਵੇ ਹੀ ਕੀਤ ਕੁੱਤਾ ਮੇਰੀ ਗ ਮ ਮੇਰੀ ਗੱਲ ਉਹਨੇ ਮਾਈਡ ਵਿੱਚ ਰੱਖੇ ਕਿ ਮੰਮਾ ਨੇ ਸਵੇਰੇ ਕੀ ਕਿਹਾ ਸੀ। ਤੇ ਉਹ ਸੈਕਿੰਡ ਲਾਸਟ ਤੇ ਸੀ।
ਇਹ ਵੀ ਬਹੁਤ ਵੱਡੀ ਗੱਲ ਹੈ ਕਿ ਇਤਨਾ ਮੰਨਦੀ ਹੈ ਮੰਮਾ ਨੇ
ਸੈਕਿੰਡ ਤੇ ਸੀ, ਫਸਟ ਤੇ ਉਹਦੀ ਫਰੈਂਡ ਸੀ ਸੈਕਿੰਡ ਤੇ ਐ ਸੀ। ਲਾਈਨ ਸੀ ਫਿਨਿਸ਼ ਲਾਈਨ ਸੀ ਰੇਸ ਸੀ ਸੈਕਿੰਡ ਤੇ ਉਹ ਸੀ। ਉਹਦੇ ਇੱਕੋ ਦਮ ਕਹਿੰਦੀ ਮੰਮਾ ਮੇਰੇ ਮਾਇੰਡ ਚ ਆਇਆ ਸੀ ਕਿ ਤੁਸੀਂ ਹਾਂ ਕਿਹਾ ਸੀ ਕਿ ਫਸਟ ਆਉਣਾ ਹੈਗਾ। ਕਹਿੰਦੀ ਮੈਂ ਹੋਰ ਤੇਜ਼ ਭੱਜੀ। ਫਸਟ ਆਈ ਫੇਰ ਮੈਡਲ ਵੀ ਮਿਲਿਆ ਸੀ ਉਹਨੂੰ।
ਅੱਛਾ
ਰੇਸ ਦਾ ਮੈਡਲ ਵੀ ਮਿਲਿਆ ਸੀ। ਫੇਰ ਹੁਣ ਜਿਵੇਂ ਹੁਣ ਬੱਚਾ ਸਾਡੀ ਗੱਲ ਮੰਨਦਾ ਸਾਨੂੰ ਵੀ ਉਹਨਾਂ ਦੀ ਗੱਲ ਮੰਨਨੀ ਪੈਂਦੀ ਹੈ।
ਹਾਂਜੀ ਉਹ ਤੇ ਹੈ ਹੀ ਆ ਫੇਰ।
ਫੇਰ ਹੁਣ ਜਿਵੇਂ ਉਹ ਕਹਿੰਦੀ ਹੈ ਐ ਬਣਾ ਲੋ ਮੰਮਾ ਆ ਬਣਾ ਲੋ ਫੇਰ ਸਾਨੂੰ ਵੀ ਬਣਾ ਕੇ ਦੇਣਾ ਪੈਂਦਾ।
ਹਾਂਜੀ-ਹਾਂਜੀ ਉਹੀ ਹੈ ਨਾ ਬੱਚੇ ਖਾਣ ਨਾ ਅਛੀ ਗੱਲ ਹੈ ਬੱਚੇ ਖਾ ਰਹੇ ਨਾ ਗੱਲ ਖਤਮ। ਬੱਚੇ ਨੂੰ ਖਾਣਾ ਚਾਹੀਦਾ ਖਾਂਦੇ ਨੀ ਆ ਬੱਚੇ ਨਖਰੇ ਦਿਖਾਂਦੇ ਆ।
ਸਕੂਲ ਚ ਖਾਣਦੇ ਨੇ ਸਕੂਲ ਤੇ ਮੈਡਮ ਦਾ ਡਰ ਹੁੰਦਾ ਹੈ ਤਾਂ ਖਾਦੇ ਨੇ।
ਉਹ ਸਭ ਦਾ ਇਹੀ ਹਾਲ ਹੈ।
ਨਹੀਂ ਵੈਸੇ ਬੱਚਿਆਂ ਨੂੰ ਪ੍ਰੋਟੀਨ ਵਾਲੇ ਜ਼ਿਆਦਾ ਦੇਣਾ ਚਾਹੀਦਾ ਹੈਗਾ ਜਿਵੇਂ ਅੰਡਾ ਹੋ ਗਿਆ।
ਤੇ ਅਸੀਂ ਤੇ ਖਾਂਦੇ ਨੀ ਨਾ ਅੰਡਾ।
ਨਹੀਂ ਮੇਰੀ ਛੋਟੀ ਗੁਡੀਆ ਵੀ ਨਹੀਂ ਖਾਦੀ ਨਾ ਮੈਂ ਖਾਣੀ ਆ।
ਹਾਜੀ।
ਉਹਨੂੰ ਫੇਰ ਮੈਂ ਪਨੀਰ ਵਗੈਰਾ ਸੁੱਕਾ ਪਨੀਰ ਨੀ ਹੁੰਦਾ ਉਹ ਲੈ ਦਿੰਦੀ ਹਾਂ ਉਹ ਖਾ ਲੈਂਦੀ ਐ। ਦੁੱਧ ਦੇ ਦੋ, ਦੁੱਧ ਚ ਜੇ ਅੱਜ ਕੱਲ ਬੱਚਿਆਂ ਚ ਕੈਲਸ਼ੀਅਮ ਦੀ ਬਹੁਤ ਕਮੀ ਹੋ ਗਈ ਹੈ।
ਹਾਂਜੀ
ਉਹ ਨਾ ਉਹਦੇ ਚ ਦਹੀਂ, ਦਹੀਂ ਇਕ ਕੌਲੀ ਰੋਜ਼ ਰ ਰੋਜ਼ ਦਿਆ ਕਰੋ ਬੱਚਿਆਂ ਨੂੰ।
ਹਾਂਜੀ
ਚ ਅਹ ਚੂਨਾ ਨੀ ਹੁੰਦਾ ਚੂਨਾ। ਜੋ ਪ ਪਾਨ ਦੇ ਪੱਤਿਆਂ ਤੇ ਲੱਗਦਾ। ਅਹ ਪਾਣ ਦੇ ਉੱਤੇ ਚੂਨਾ ਲੱਗ ਜੀ ਡੱਬੀ ਆਦੀ ਹਰੇ ਰੰਗ ਦੀ ਚਿੱਟੀ। ਉਹ ਦਹੀਂ ਚ ਉਹਨੂੰ ਹਲਕਾ ਕਣਕ ਦੇ ਦਾਣੇ ਜਿੰਨਾ ਦਹੀਂ ਚ ਪਾ ਕੇ ਜਿਦੋਂ ਤੁਹਾਡੀ ਬੱਚੀ ਦੀ ਲੱਗੀ ਵੀ ਹੈ ਅਹ ਦਵਾਈ ਲੱਗੀ ਦੀ ਤਾਂ ਬਹੁਤ ਵਧੀਆ ਹੈਗਾ। ਵੈਸੇ ਅੱਜ ਕੱਲ੍ਹ ਬੱ ਬੱਚਿਆਂ ਚ ਕੈਲਸ਼ੀਅਮ ਦੀ ਬਹੁਤ ਕਮੀ ਹੈਗੀ ਜੇ ਵੱਡੇ ਵੀ ਖਾ ਸਕਦੇ ਆ ਲੈ ਚੀਜ਼ ਚ ਨੀ ਪਾਣੀ। ਠੋਸ ਚੀਜ਼ ਚ ਉਹ ਹਲਕਾ ਕਣਕ ਦੇ ਦਾਣੇ ਜਿੰਨਾ ਉਹਨੂੰ ਮਿਕਸ ਕਰਨਾ ਦਹੀਂ। ਦੇ ਵਿੱਚ ਜਾਂ ਦਾਲ ਚ ਕਿਸੇ ਵੀ ਚੀਜ਼ ਚ ਉਹਨੂੰ ਮਿਕਸ ਕਰਕੇ ਉਹ ਖਵਾ ਦਿਆ ਕਰੋ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਇਹਦੇ ਨਾਲ। ਕਿ ਨਹੀਂ ਅੱਜ ਕੱਲ ਦੇ ਅੱਜ। ਕੱਲ ਤੇ ਸਾਰਿਆਂ ਦੇ ਗੋਡੇ ਕਦੀ ਗੋਡੇ ਪੀੜੇ ਕਦੀ ਗੋਡੇ ਕੱਟ ਕੱਟ ਦੀ ਆਵਾਜ਼ ਆ ਰਹੀ ਕਦੀ। ਰਿਹਾ ਚੂਨਾ ਚੂਨਾ ਬਹੁਤ ਵਧੀਆ ਹੈਗਾ। ਤੇ
ਖਾ ਮਤਲਬ ਖਾਈਏ ਰੂਟੀਨ ਤਿੰਨ ਚਾਰ ਦਿਨ ਮਛੱ ਖਾਈਏ ਨਹੀਂ ਹਨ।
ਬੱਸ। ਰੁ